ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ, ਹੋਰ ਠੀਕ ਹੋ?
ਹਾਂਜੀ ਵਧੀਆ ਜੀ ਆਪ ਸੁਣਾਓ, ਠੀਕ ਠਾਕ ਸਭ ਵਧੀਆ?
ਹਾਂਜੀ ਸਭ ਵਧੀਆ, ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਮਲਬ ਬਈ ਬ ਬੱਚਿਆਂ ਦੇ ਜਿਵੇਂ ਖੇਲਦੇ ਨੇ ਬਾਰ ਵੀ ਇਨਡੋਰ ਗੇਮ ਆਊਟਡੋਰ ਗੇਮ ਦੇ ਬਾਰੇ।
ਹਾਂਜੀ-ਹਾਂਜੀ।
ਜਿਵੇਂ ਬੱਚੇ ਘਰ ਬੈਠੇ ਤੇ ਕੋਈ ਵੀ ਮਤਲਬ ਖੇਲ ਸਕਦੇ ਨੇ ਬੱਚੇ ਗੇਮਸ ਵਗੈਰਾ। ਮਲਬ ਘਰ ਦੇ ਅੰਦਰ ਹੀ ਹਾਲ ਦੇ ਅੰਦਰ ਕਿਸੀ ਕਮਰੇ ਚ ਬਹਿ ਕੇ ਖੇਲ ਸਕਦੇ ਨੇ। ਇੰਨਡੋਰ ਗੇਮ ਦਾ ਮਤਲਬ ਤੇ ਇਹ ਹੈ ਬੱਚਾ ਘਰ ਬਹਿ ਕੇ ਗੇਮ ਖੇਲ ਸਕਦਾ ਐ ਕੁਛ ਵੀ ਗਿਆ ਕਮਰੇ ਚ ਬਹਿ ਜੋ ਹੋਲ ਚ ਬੇਜੋ ਕਿਸੀ ਵੀ ਜਗ੍ਹਾ ਤੇ ਬਹਿ ਕੇ ਰਾਮ ਨਾਲ ਖੇਲ ਸਕਦਾ ਹਾਂਜੀ ਜਿਵੇਂ ਕੋਈ ਵੀ ਗੇਮ ਹੋ ਗਿਆ ਇਹ ਨੇ ਜਿਵੇਂ ਹੁਣ ਜਿਸੀ ਬੱਚਾ ਅੰਦਰ ਬੈਠਾ ਜਾਂ ਨਾ ਤੇ ਉਹਨੂੰ ਧੁੱਪ ਲੱਗ ਰਈ ਐ‌ ਤੇ ਨਾ ਉਹਨੂੰ ਬਾਰਿਸ਼ਾਂ ਮਹਿਸੂਸ ਹੋ ਰਿਆ। ਜੇ ਕਰ ਅੰਦਰ ਬੈਠੇ ਤੇ ਬੱਚੇ ਨੂੰ ਇਹ ਚੀਜ਼ ਮਹਿਸੂਸ ਨੀ ਹੁੰਦੀ ਨਾ ਬੀ ਧੋ
ਉਹ ਦੇਖੋ ਮੌਸਮ ਦੇ ਹਿਸਾਬ ਨਾਲ ਹੁੰਦਾ ਨਾ ਜਿਵੇਂ ਕਹਿੰਨੇ ਮੌਸਮ ਖਰਾਬ ਐਂ ਜਾਂ
ਹਾਂਜੀ-ਹਾਂਜੀ।
ਮੀਂਹ ਪੈ-ਪੈ ਬੈਠ ਕੇ ਖੇਡ ਸਦਾ ਹਨਾ ਤੇ ਜਿਵੇਂ ਮੌਸਮ ਸਫ਼ ਐ ਵਧੀਆ ਐ ਤੇ ਬੱਚਾ ਬਾਰ ਖੇਡ ਸਕਦਾ ਹੈਗਾ ਤੇ ਇਸ ਹਿਸਾਬ ਨਾਲ ਹੀ ਦੇਖੋ ਗੇਮ ਹੁੰਦੇ ਨੇ ਕਿਆ ਨਮ ਜਿਵੇਂ ਕ੍ਰਿਕਟ ਐ ਕ੍ਰਿਕਟ ਤਾਂ ਸਾਫ਼ ਮੌਸਮ ਦੇ ਵਿੱਚ ਖੇ ਖੇ ਖੇਡਿਆ ਜਾਂਦਾ ਹੈਗਾ ਹਨਾ।
ਹਾਂਜੀ ਹਾਂਜੀ ਹਾਂਜੀ ਹਾਂਜੀ। ਉਹੀ ਐਨਾ ਜਿਵੇਂ ਸਾਫ਼ ਮੌਸਮ ਹੋਏਗਾ ਹਾਂਜੀ।
ਕ੍ਰਿਕਟ ਹੋ ਗਿਆ, ਅਂ ਅਂ ਬਿਲਕੁਲ ਜੀ ਵਾਲੀਬਾਲ ਹੋ ਗਿਆ, ਬੈਡਮਿੰਟਨ ਹੋ ਗਿਆ। ਜਾਂ ਹੋਰ ਕਿ ਐ ਜਿਹੜੇ ਫਿਜੀਕਲੀ ਕੇ ਜਿਹੜੇ ਖੇਡ ਨੇ, ਉਹ ਬੰਦਾ ਖੇਡ ਸਕਦਾ ਗਾ ਤੇ ਜਿਹੜਾ ਬੈ ਠਣ ਵਾਲੇ ਗ ਗੇ ਗੇਮ ਨੇ, ਜਿਵੇਂ ਕਹਿ ਲਓ ਕਿ ਅ ਘਰ ਦੇ ਅੰਦਰ ਕਿਵੇਂ ਜੋ ਕਹਿ ਲਓ ਕਿ ਕੁਛ ਵੀ ਬੱਚਾ ਖੇਡਦਾ, ਉਹ ਅੰਦਰ ਖੇਡ ਦ, ਹਾਂਜੀ ਬਿਲਕੁਲ।
ਕੇਰੇਮ ਲਾ ਲੋ, ਟੈਬਲੈਟ ਟੈਬ ਟੈਬਿਟੈਨਲ ਟੈਨਿਸ ਹੁੰਦਾ‌। ਜਾਂ ਲੂਡੋ ਹੋ ਗਿਆ ਕੁਛ ਵੀ ਹੋ ਗਿਆ, ਘਰ ਬੈ ਕੇ ਬੱ ਚਾਏ, ਕੁਛ ਵੀ ਖੇਲ ਸਕਦਾ, ਕੈਰਮ ਬੋਰਡ ਲੈ ਲੋੋ ਹਾਂਜੀ ਹਾਂਜੀ, ਹੋਰ ਵੀ ਬਹੁਤ ਗੇਮਸ ਹੁੰਦੇ ਨੇ ਕਾਰ ਅੰਦੇ ਅੰਦਰ ਖੇਡਣ ਅਸਤੇ ਬੱਚਿਆਂ ਆਸੇ।
ਤੇ ਦੇਖੋ ਮੇਨ ਜੇੜਾ ਨਾ ਦੇਖੋ ਅੱਜ-ਕੱਲ੍ਹ ਜਿਵੇਂ ਮਾਹੌਲ ਹੈਗਾ, ਉਸ ਹਿਸਾਬ ਨਾਲ ਤੇ ਦੇਖੋ ਜਿੰਨਾ ਬੱਚਿਆਂ ਨੂੰ ਅਸੀਂ ਦੇਖੋ, ਅਸੀਂ ਸਹੀ ਆ ਹੈਨਾ? ਅਸੀਂ ਸੋਚਦੇ ਕਿ ਅਸੀਂ ਸਹੀ ਆਂ। ਪਰ ਦੂਜੇ ਦਾ ਪਤਾ ਨੀ ਹੁੰਣਾ ਕਿ ਦੂਜਾ ਕਿਸ ਤਰ੍ਹਾਂ ਦਾ ਵੈ ਬੰਦਾ ਹੈਗਾ, ਹੈਨਾਂ।
ਹਾਂਜੀ, ਕੁਛ ਵੀ ਕਰਕੇ ਬੱਚਿਆਂ
ਬਿਲ ਬਿਲਕੁਲ ਬਿਲ ਜਿਵੇਂ ਸਾਡੇ ਬੱਚੇ ਕਿਸੇ ਦੂਜ ਦੂਜ ਦੂਜੇ ਬੱਚੇ ਦੇ ਨਾਲ ਖੇਡ ਰਹੇ ਨੇ, ਚਲੋ ਸਾਡੇ ਬੱਚੇ ਦਾ ਗਲਤੀ ਬਰਦਾਸ਼ ਕਰ ਲਾਂਗੇ ਜਾਂ ਕੁੱਛ ਵੀ ਕਰ ਲਾਂਗੇ। ਅਗਲਾ ਬੱਚਾ ਨਾ ਕਰੇ ਤਾਂ ਫਿਰ ਔਖਾ ਹੋ ਜਾਂਦਾ ਹੈਗਾ, ਫਿਰ ਆਪਸ ਚ ਬੱਚੇ ਲੜ ਪੈਂਦੇ ਨੇ‌ ਲੜਾਈ-ਝਗੜਾ ਹੋ ਜਾਂਦਾ ਹੈਗਾ ਤੇ ਜਿਵੇਂ ਕੈ ਲੋ ਕਿ ਅਪਣੇ ਅਸੀਂ ਅੰ ਅਪਣੇ ਬੱਚੇ ਨੂੰ ਏਹੀ ਸਮਝਾਈਏ ਕਿ ਬੇਟਾ ਅਪਣੇ ਘਰ ਦੇ ਵਿੱਚ ਬੈਹ ਕੇ ਖੇਡੋ, ਹੈਨਾ। ਤੇ ਓਹ ਅੱਜ-ਕੱਲ੍ਹ ਦੇ ਮਾਹੌਲ ਨੂੰ ਵੇਖਿਆ ਜਾਏ ਤੇ ਸਭ ਤੋਂ ਵਧੀਆ ਐ ਕਿ ਬੱਚਾ ਅਪਣੇ ਘਰ ਚ ਈ ਬੈਹ ਖੇਡੇ ਅ ਇਨਡੋਰ ਅਪਣਾ ਗੇਮ ਕਰੇ, ਓਹ ਸਭ ਤੋਂ ਵਧੀਆ ਹੈਗਾ।
ਹਾਂਜੀ, ਬੈਸਟ ਐ ਮਤਲਬ ਘਾਰ ਦੇ ਅੰਦਰ ਬੈਹ ਕੇ ਬੱਚੇ ਨੇ ਖੇਲਣਾ। ਕੁਛ ਐਸਾ ਵੀ ਹੁੰਦਾ ਏ ਕਿਸੀ ਬੱਚ ਬੱਚਿਆਂ ਨੂੰ ਬਾਰ ਭੇਜਾਂਗੇ ਤਾਂ ਹੀ ਕੁਛ ਬੱਚਿਆਂ ਨੂੰ ਬਾਰ ਦੀ ਦੁਨੀਆਂ ਦਾ ਈ ਪਤਾ ਲੱਗੇਗਾ। ਜੇ ਤੁਸੀਂ ਘਰ ਇਜ ਰ ਰਖੋਗੇ ਬੱਚਿਆਂ ਨੂੰ ਤੇ ਉਹਨਾਂ ਨੂੰ ਬਾਰ ਦਾ ਕਿਵੇਂ ਪਤਾ ਲੱਗੇਗਾ। ਓਨਾਂ ਨੂੰ ਤਾਜ਼ੀ ਹਵਾ ਯਾ ਕੁਛ ਵੀ ਲੈਣਾ ਹੋਏ ਸਰੀਰ ਨੂੰ ਮੇਨਟੇਨ ਕਰਨ ਆਸਤੇ। ਅਸੀਂ ਬੱਚੇ ਨੂੰ ਬਾਰ ਭੇਜਾਂਗੇ ਤਾਂ ਈ ਕੁੱਛ ਕਰ ਸਕਦੇ ਨੇ ਬੱਚੇ।
ਬਿਲਕੁਲ ਜੀ ਬਿਲਕੁਲ। ਨਾਲੇ ਫਿਰ ਏਹ ਵੀ ਹੁੰਣਾ ਨਾ ਦੇਖੋ, ਦੇਖੋ ਸਾਰੇ ਬੱਚੇ ਇਕੋ ਜੇ ਨੀ ਹੁੰਦੇ ਹੈਨਾ। ਸਭ ਦੇ ਅਪਣੇ-ਅਪਣੇ ਥੋਟ ਹੋੰਦੀ ਏ, ਸਭ ਨੇ ਅਪਣੇ ਵਿਚਾਰ ਹੁੰਦੇ ਨੇ। ਤੇ ਅਹ ਦੇ ਬੱਚਾ ਜ ਬਾਰ ਵੀ ਖੇਡੇਗਾ, ਤਦ ਵੀ ਦੁਨੀਆਂਦਾਰੀ ਦਾ ਪਤਾ ਲੱਗੇਗਾ ਨਾ ਕਿਸ ਤਰ੍ਹਾਂ ਅੱਗੇ ਵਿਚਰਨਾ ਹੈਗਾ, ਕਿਸ ਤਰ੍ਹਾਂ ਦੇ ਦੁਨਿਆ ਵੀ ਕੰਮ ਕਰਨੇ ਨੇ ਦੁਏ ਦੁਗੁ ਕਿਸ ਤਰ੍ਹਾਂ ਗੱਲਾਂ ਕਰਨੀਆਂ ਨੇ ਏੱਕ-ਦੂਜੇ ਨਾਲ। ਤੇ ਕਿਸ ਤਰ੍ਹਾਂ ਕੀ ਕਰਨਾ ਹੈਗਾ ਤੇ ਏਹ ਚੀਜ਼ਾਂ ਹੁੰਦੀਆਂ ਨੇ। ਤੇ ਜੇੜਾ ਅ ਬੱਚਾ ਹਾਂਜੀ।
ਜੀ ਬੋਲੋ, ਹਂ।
ਜਿਵੇਂ ਬੱਚਾ ਘਰ ਚ ਅ ਬ ਬੈਠਾ ਖੇਡਦਾ ਹੈਗਾ, ਉਹਨੂੰ ਤਾਂ ਦੁਨੀਆਂਦਾਰੀ ਤੋਂ ਬਾਰ ਦੀ ਕੋਈ ਦੁਨੀਆਂ ਦਾ ਕੋਈ
ਹਾਂਜੀ, ਓਹੀ ਮੈਂ ਕੈਹ ਰੀ ਸੀ। ਹਾਂਜੀ ਹਾਂਜੀ, ਹਾਂਜੀ ਬਾਰ ਨਿਕਲੇਗਾ ਤੇ ਬੱਚਾ ਤਾਂ ਈ ਕੁਛ ਪਤਾ ਲੱਗੇਗਾ ਬੱਚੇ ਨੂੰ ਵੀ ਅਸੀਂ ਐੰਝ ਦੁਨੀਆਂ ਅੱਜ-ਕੱਲ੍ਹ ਦੀ ਐਵੇਂ ਐ, ਕਿ ਦੁਨੀਆਂ ਕਿ ਤੁਆਨੂੰ ਪਤਾ ਅੱਜ-ਕੱਲ ਦੀ ਦੁਨੀਆਂ ਹੈ ਵੀ ਬੌਤ ਹੀ ਐ ਮਤਲਬ ਬੱਚਿਆਂ ਨੂੰ ਪਤਾ ਲੱਗਣਾ ਚਾਈਦੈ ਕਿ ਦੁਨੀਆਂ ਕਿਵੇਂ ਦੀ ਹੈਗੀ ਆ। ਹੁਣ ਜਿਵੇਂ ਬੱ ਬੱਚੇ ਬਾਰ ਖੇਡਣਗੇ ਤੇ ਮਤਲਬ ਜਿਵੇਂ ਦੌੜਨਾ, ਕੁੱਦਣਾ ਸਰੀਰ ਨੂੰ ਕਸਰਤ ਵੀ ਮਿਲਦੀ ਏ। ਬੱਚਿਆਂ ਦੀ, ਤੇ ਸਰੀਰ ਵੀ ਫਿਟਨੈਸ ਹੁੰਦੈ ਬੱਚੇ ਦਾ। ਹਂ।
ਅਤੇ ਅੱਜ-ਕੱਲ੍ਹ ਅੱਜ-ਕੱਲ੍ਹ ਜੇ ਅੱਜ-ਕੱਲ੍ਹ ਦੇਖਿਆ ਜਾਏ ਤੇ ਐ ਅੱਜ-ਕੱਲ੍ਹ ਖੇਡਣ ਦੇ ਜੇੜੇ ਮੈਦਾਨ ਤੇ ਓਹੀ ਨੀ ਬੱਚੇ ਰੈਣ ਰੈਹ ਰੈਹ ਗਏ। ਬਸ ਅੰਦਰ ਏ ਅਸੀਂ ਸੋਚਦੇ ਐ ਕਿ ਚਲੋ ਬੱਚਿਆਂ ਨੂੰ ਅੰ ਅੰਦਰ ਹੀ ਅੰਦਰ ਖੇਢਾਈਏ। ਕੋਈ ਵ ਦੇਖੋ ਹਰ ਏੱਕ ਪੈਰੈਂਟ ਦੀ ਅਪਣੀ-ਅਪਣੀ ਥੋਟ ਹੇਗੀ, ਹੈਨਾ। ਸਭ ਏਹੀ ਸੋਚਦੇ ਨੇ, ਕਿ ਸਾਡਾ ਬੱਚਾ ਕਿਤੇ ਬਾਰ ਨਾ ਜਾਏ, ਕਿਤੇ ਦੂਰ ਨਾ ਜਾਏ। ਅੱਜ ਚਲੋ, ਆਪ ਸਭਣੀ ਦੀ ਵੱਖ-ਵੱਖ ਥੋਟ ਹੈਗੀ ਏ, ਪਰ ਕੀ ਕਰੀਏ, ਪਰ ਜੇੜਾ ਫਿਜ਼ਕਲੀ ਜੇੜਾ ਗੇਮ ਹੁੰਦਾ, ਓ ਬੱਚ ਚੇ ਨੂੰ ਖਿਡਾਣਾ ਜੈਦਾ ਜਾਏ ਜ਼ਰੂਰੀ। ਕਿਉਂਕਿ ਦੇਖੋ ਅੱਜ-ਕੱਲ, ਫਿਜੀਕਲੀ ਕਰੇ, ਫਿਜ਼ਕਲੀ ਕੰਮ ਕਰਕੇ ਨਾ ਦੇਖੋ ਜੇੜੇ ਨਹੀਂ ਕਰਦੇ, ਫਿਜੀਕਲੀ ਕੰਮ ਨੀ ਕਰਦੇ, ਓਕਿੰਨਾ ਮੋਟਾਪਾ ਕਿੰਨਾ ਬੱ
ਓ ਹੀ ਹਾਂਜੀ, ਓਹੀ ਗੱਲ ਐ ਨਾ। ਹਾਂਜੀ-ਹਾਂਜੀ, ਹਾਂਜੀ ਹੋਰ ਛੋਟੇ-ਛੋਟੇ ਬੱਚੇਆਂ ਨੂੰ ਅੱਜ-ਕੱਲ੍ਹ ਹਾਂਜੀ- ਹਾਂਜੀ, ਬਿਮਾਰੀ ਵੀ ਲੱਗ ਰਈ ਐ, ਅੱਜ-ਕੱਲ੍ਹ ਤੁਆਨੂੰ ਪਤਾ ਈ ਐ, ਫੈਟ ਦੇ ਨਾਲ।
ਸਾਡੇ ਲਾਗੇ ਇੱਕ ਕੁੜੀ ਐ, ਬੌ ਸਮਜ ਲੋ ਅੱਠ-ਨੌ ਸਾਲ ਦੀ ਕੁੜੀ ਹੈਗੀ। ਤੇ ਓਦਾ ਵੇਟ ਘੱਟੋ-ਘੱਟ ਏਹ ਸਮਝ ਲੋ ਪੰਜਾਹ ਕਿੱਲੋ ਵਜਨ ਹੋਣਾ, ਓਸ ਕੁੜੀ ਦਾ।
ਅੱਛਾ, ਅੱਛਾ, ਅੱਛਾ, ਅੱਛਾ, ਅੱਛਾ।
ਓ ਵਿਚਾਰੀ ਖੇਡ ਨੀ ਸਕਦੀ, ਸਾਈਕਲ ਨੀ ਚਲਾ ਸਕਦੀ। ਅਸੀਂ ਖੁਦ ਕੈੰਦੇ ਉਹਦੇ ਪੈਰੈਂਟ ਨੂੰ ਕਿ ਬੇਟਾ ਤੂੰ ਆਏ ਆ ਸਾਡੇ ਬੱਚੇ ਨਾਲ ਆ ਕੇ ਖੇਡਿਆ ਕਰ। ਕਿਉਂਕਿ, ਓ ਘਰ ਚ ਕੱਲੀ ਰੈੰਦੀ ਬੇਚਾਰੀ। ਕੱਲੀ ਕੁੜੀ ਓਨਾਂ ਦੇ ਕੋਲ। ਤੇ ਓ ਬਾਰ ਦੂਜਿਆਂ ਨਾਲ ਖੇਡ ਨੀ ਸਕਦੀ, ਤੇ ਮੈਂ ਅਸੀਂ ਉਨੇ ਕਿਆ ਕਿ ਤੂੰ ਸਾਡੇ ਨਾਲ ਆ ਜਾਯਾ ਕਰ, ਸਾਡੇ ਬੱਚੇਆਂ ਨਾਲ ਖੇਡ ਲਿਆ ਕਰ ਏਧਰ, ਤਾਂ ਕਰਕੇ ਫਿਜੀਕਲੀ। ਤੇ ਓਵਿਚਾਰੀ ਦਾ ਵੇਟ ਵੱਧਦਾ ਜਾਂ ਹੋਰ ਮਾਇੰਡ ਫਰੈਸ਼ ਹੁੰਦਾ ਨਾਲ ਫਿ ਜੇਹੜਾ ਓਦਾ ਮਤਲਬ ਦੇਖੋ, ਬੈਠਣ ਨਾਲ ਕਿ ਸਾਡੇ ਜੇਹੜਾ ਅ ਸਾਡੀ ਕਸਰਤ, ਜੇਹੜੀ ਬੋਡੀ ਹੈ, ਓ ਏਸ ਤਰ੍ਹਾਂ ਦੀ ਢਲ ਜਾਂਦੀ ਹੈਗੀ, ਫਿਰ ਨਈ ਅੱਗੇ ਜਿਵੇਂ ਕੋਈ ਮਿਹਨਤ ਨਈ ਕਰੇਗਾ, ਨਾ ਅਤੇ ਓ ਫਿਰ ਸਰੀਰ ਬੇਕਾਰ ਹੋ ਜਾਂਦਾ, ਉਹਨਾਂ ਦਾ
ਹਾਂਜੀ- ਹਾਂਜੀ, ਮਤਲਬ ਉੱਥੇ ਹੀ ਜਾਮ ਹੋ ਜਾਂਦਾ ਨਾ, ਸਰੀਰ ਚੱਲੇਗਾ ਹੀ ਨੀ, ਥੋੜੀ ਕਸਰਤ ਕਰੋਗੇ ਤਾਂ ਹੀ ਸਰੀਰ ਚੱਲਦਾ ਹੈ
ਅੱਜਕੱਲ੍ਹ-ਅੱਜਕੱਲ੍ਹ, ਬਿਮਾਰੀ ਇਹੋ ਜਿਹੀ ਹੋਗੀਆ ਨੇ ਕਿ ਜਿਹਨਾਂ ਦਾ ਇਲਾਜ ਹੀ ਨੀ ਹੈਗਾ, ਇਲਾਜ ਕਰਾਓ ਤੇ ਠੀਕ ਹੈ, ਨਈ ਕਰਾਓ ਫੇਰ ਓਸ ਤਰ੍ਹਾਂ ਵੱਧਦਾ ਚਲਾ ਜਾਂਦਾ ਹੈਗਾ ਜਿਵੇਂ ਕਹਿ ਲੋ, ਜਿਵੇਂ ਮੋਟਾਪਾ ਵਧਿਆ, ਤੇ ਧੀਰੇ ਧੀਰੇ ਤੇ ਕਰਕੇ ਸ਼ੂਗਰ ਵਧ ਜੇਗੀ, ਬੀ ਪੀ ਵਧਣਾ ਹੋ ਜਾਏਗਾ ਤੇ ਹਾਂਜੀ-ਹਾਂਜੀ, ਬਿਲਕੁਲ ਏਹ ਤਾਂਏ
ਹੂੰ
ਤਾਂ ਹੀ ਆਉਂਦਾ ਨੇ ਕਿਉਂਕਿ ਜੇਹੜੇ ਫਿਜ਼ਕਲੀ ਕੰਮ ਨੀ ਕਰਦੇ ਉਹਨਾਂ ਨੂੰ ਜ਼ਿਆਦਾ ਹੁੰਦਾ ਏ, ਜੇਹੜੇ ਦੇਖੋ
ਕਹੀਏ, ਬੱਚੇਆਂ ਨੂੰ ਤੇ ਘਰ ਦੇ ਵਿੱਚ ਘਰ ਦਾ ਸਿਸਟਮ ਸਭ ਕੁਛ ਸਿੱਖਣਗੇ ਓ, ਜਿਵੇਂ ਅਸੀਂ ਬਾਰ ਕੱਢਾਂਗੇ, ਓਨਾਂ ਨੂੰ ਬਾਰ ਦੁਨੀਆਂ ਦਾ ਵੀ ਪਤਾ ਲੱਗੇਗਾ ਵੀ ਬਾਰ ਕੀ ਚੱਲ ਰਿਹਾ ਵੈ, ਕੀ ਨੀ ਚੱਲ ਰਿਹਾ
ਬਿਲਕੁਲ ਜੀ ਬਿਲਕੁਲ, ਦੇਖਲੋ ਪਿੰਡਾਂ ਚ ਪਿੰਡਾਂ ਚ ਵੇਖ ਲੋ, ਤੁਸੀਂ ਜੇਹੜੇ ਫਿਜੀਕਲੀ ਕੰਮ ਕਰਦੇ ਨੇ ਵਿਚਾਰੇ, ਖੇਤੀਬਾੜੀ ਦਾ ਕੰਮ ਕਰਦੇ ਨੇ, ਜੇਹੜੇ ਕਿਸਾਨ ਹੁੰਦੇ ਨੇ, ਵਿਚਾਰੇ ਓਨਾਂ ਨੂੰ ਕੱਖ ਨਈ ਕੁਛ ਵੀ ਨੀ ਹੁੰਦਾ, ਓ ਓਨਾ ਨਾ ਓਨਾਂ ਨੂੰ ਸ਼ੂਗਰ ਐ ਨਾ ਬੀ ਪੀ ਹੈ ਨਾ ਕੋਈ ਨਾ ਕੋਈ ਬਿਮਾਰੀ ਨੀ ਓਨਾਂ ਨੂੰ, ਓ ਵਧੀਆ ਆਰਾਮ ਨਾਲ ਰੋਟੀ ਰੋਟੀ ਛੇ ਵਜੇ ਖਾ ਲੈਂਦੇ ਨੇ, ਆਪਣਾ ਸੋ ਜਾਂਦੇ ਨੇ, ਸਵੇਰੇ ਛੇ ਪੰਜ ਛੇ ਵਜੇ ਉੱਠ ਜਾਂਦੇ ਨੇ, ਸਵੇਰੇ- ਸਵੇਰੇ ਤੜ ਕੇ ਆਪਣਾ ਕੰਮ ਕੀਤਾ, ਆਪਣੇ ਖੇਤਾਂ ਤੇ ਚਲੇ ਗਏ ਜਾਂ ਆਪਣਾ ਹੋਰ ਕੋਈ ਕੰਮ ਕਰ ਲਿਆ ਤੇ ਓ ਫਿੱਟ ਨੇ ਬਿਲਕੁਲ, ਸੈਹਰਾਂ ਚ ਹੀ ਇਹੋ ਜਿਹਾ ਕੋਈ ਕੰਮ ਹੈ।
ਹਾਂਜੀ, ਇੱਕ ਓਨਾ ਨੂੰ ਇਹ ਵੀ ਨਾ ਕਿ ਧੁੱਪ ਮਿਲ ਰਹੀ ਆ ਅੱਜਕੱਲ੍ਹ ਦੇ ਟਾਈਮ ਦੇ ਬੱਚੇ ਵਿਟਾਮਿਨ ਲੈਂਦੇ ਈ ਨੀ ਹੈਗੇ ਅੱਜਕੱਲ ਤਾਂ ਕੋਈ ਧੁੱਪੇ ਬੈ ਕੇ ਰਾਜੀ ਨੀ ਹੈਗਾ। ਹੁਣ ਤੁਸੀਂ ਖੇਤਾਂ ਚ ਦੇਖ ਲੋ
ਅਸੀਂ ਸੋਚਦੇ ਕਿ ਧੁੱਪੇ ਨਾ ਜਾਓ, ਧੁੱਪੇ ਨਾ ਜਾਓ, ਤਾਂ ਪਰ ਓਨਾਂ ਨੂੰ ਏਹ ਨੀ ਪਤਾ ਕਿ ਧੁੱਪ ਦਾ ਕਿੰਨਾ ਫਾਇਦਾ ਹੈਗਾ
ਹਾਂਜੀ- ਹਾਂਜੀ, ਬੋਤ ਫਾਇਦੇ ਹੁੰਦੇ ਨੇ ਧੁੱਪਦੇ
ਹਾਂ, ਹਾਂਜੀ। ਜਿਹੜਾ ਕਿ ਕਿਸਾਨ ਖੇਤਾਂ ਚ' ਕੰਮ ਕਰਾ ਉਹਨੂੰ ਧੁੱਪ ਵੀ ਮਿਲੀ ਹੈ, ਛਾਂ ਵੀ ਮਿਲੀ ਹੈ, ਮੀਂਹ ਵੀ ਮਿਲਿਆ ਹੈ। ਸਾਰੀ ਚੀਜ਼ਾਂ ਉਹ ਸਾਰੇ ਮੌਸਮ ਨੂੰ ਬਰਦਾਸ਼ਤ ਕਰਦਾ। ਤੇ ਉਹਦੀ ਬੋਡੀ ਫਿੱਟ ਹੋ ਜਾਂਦੀ ਹੈ ਇਸ ਤਰ੍ਹਾਂ। ਤੇ ਅਸੀਂ ਮਾੜਾ ਜਿਹਾ ਜਿਵੇਂ ਘਰ ਕਰਦੇ ਅੰਦੇ ਰਹਿੰਦੇ ਆ, ਮਾੜਾ ਜਿ ਮੀਹ ਪੈ ਗਿਆ ਠੰਡ ਲੱਗੀਈ ਉਹ ਹੋ ਗਏ। ਮਾਡਾ ਜੀ ਗ- ਗਰਮੀ ਜਿਆਦਾ ਪੈ ਗਈ ਬਿਮਾਰ ਹੋ ਗਏ। ਤੇ ਇਸ ਕਰਕੇ ਉਸ ਚੀਜ਼ਂ ਅਸੀ ਆਪਣੇ ਆਪ ਨੂੰ ਉਹ ਨੀ ਕਰ ਰਹੇ ਨਾ ਮੌਸਮ ਦੇ ਹਿਸਾਬ ਨਾਲ।
ਹਾਂ। ਮਤਲਬ ਬੱਚਿਆਂ ਨੂੰ ਲਾਉਂਦੇ ਵੀ ਨੀ ਨਾ ਅਸੀਂ ਇਸ ਚੀਜ਼ਾਂ ਦੇ ਬਾਰੇ ਅਸੀਂ ਕਹਿੰਦੇ ਚਲੋ ਕਰਦਾ ਜ ਕੋਈ ਨਾ ਮੀਂਹ ਆ ਗਿਆ।
ਹਾਂਜੀ। ਬਿਲਕੁਲ ਜੀ ਤੇ ਜਿਹੜਾ ਕਿਸਾਨ ਹੈ ਵਿਚਾਰਾ ਉਸ ਸਾਰੇ ਮੌਸਮ ਝੇਲਦਾ ਦੇਖੋ ਹਰ ਇੱਕ ਧੁੱਪ- ਧੁੱਪੇ ਵੀ ਗਰਮੀ ਵੀ ਛਾਂ ਵੀ ਹਰ ਇੱਕ ਮੌਸਮ ਤੇ ਰਹਿ ਕੇ ਕੰਮ ਕਰਦਾ ਹੈਗਾ। ਨਾਲੇ ਸਰੀਰ ਵੀ ਫਿੱਟ, ਨਾਲੇ ਕੋਈ ਨਾ ਰੋਗ ਨਾ ਹੁੰਦਾ ਕੋਈ ਕੁਛ ਨਈ। ਆਪਣਾ ਵਧੀਆ ਰਹਿੰਦਾ ਵਿਚਾਰਾ। ਤੇ ਇਹੋ ਜ ਤਾਂ ਹੋਣਾ ਚਾਹੀਦਾ ਤੇ ਕੁਝ ਦੇ ਜਾਨ ਹੈ ਤਾਂ ਜਾਨ ਹੈਗੀ। ਇਹ ਗੱਲ ਹੈਗੀ। ਜੇ ਤੁਹਾਡਾ ਸਰੀਰ ਤੁਹਾਡਾ ਸਾਥ ਨਈ ਦੇ ਰਿਹਾ ਜੇ ਬਿਮਾਰ ਤੁਹਾਡਾ ਸਰੀਰ ਫਿਰ ਕੋਈ ਫਾਇਦਾ ਜਿੰਨੇ ਮਰਜ਼ੀ ਪੈਸੇ ਕਮਾ ਲਓ ਜਿੰਨਾ ਮਰਜ਼ੀ ਤੁਹਾਨੂੰ ਦੌਲਤ ਖੱਟਾ ਕੋਈ ਕਿਸੇ ਕੰਮ ਦਾ ਨਈ ਹੈਗਾ।
ਹਾਂਜੀ। ਜਦੋਂ ਸਰੀਰ ਕੈਚ ਨੀ ਕਰੇਗਾ ਕੁਛ ਕੰਮ ਕਰਨ ਨੂੰ ਸਾਡਾ ਆਪਾਂ ਕੁਛ ਨੀ ਕਰ ਸਕਦੇ।
ਬਿਲਕੁਲ ਜੀ ਬਿਲਕੁਲ, ਇਹੀ ਦੇਖੋ ਅਸੀਂ ਵੀ ਆਪਣੇ ਬੱਚਿਆਂ ਨੂੰ ਇਹੀ ਸਿੱਖਿਆ ਦਿੰਦੇ ਨੇ ਕਹਿੰਦੇ ਸਮਝਾਉਂਦੇ ਨੇ ਕਿ ਬੇਟਾ ਫਿਜ਼ਕਲੀ ਕੰਮ ਕਰੋ, ਖੇਡੋ ਤੇ ਨਾਲੇ ਦੇਖੋ, ਪੈਸਾ ਜ਼ਰੂਰੀ ਨਈ, ਦੇਖੋ ਪੈਸੇ ਦੇ ਨਾਲ ਦਾ ਪੈਸਾ ਵੀ ਦੇਖੋ ਇਹ ਨਹੀਂ ਕਿ ਪੈਸਾ ਜ਼ਰੂਰੀ ਨਹੀਂ ਪੈਸਾ ਵੀ ਜ਼ਰੂਰੀ ਹੈ ਤੇ, ਨਾ ਉਸ ਤੋਂ ਵੱਧ ਹੈ ਸਰੀਰ ਜ਼ਰੂਰੀ ਰੱਖਣਾ। ਸਰੀਰ ਨੂੰ ਫਿੱਟ ਰੱਖਣਾ। ਜੇ ਤੁਹਾਡਾ ਸਰੀਰ ਸਰੀਰ ਤੁਹਾਡਾ ਸਾਥ ਨਿ ਹੈ। ਪੈਸਾ ਕਮਾ ਲਿਆ ਬਥੇਰਾ। ਸਰੀਰ ਨੂੰ ਖ਼ਰਾਬ ਕਰ ਲਿਆ ਆਪਣੇ, ਤੇ ਤੁਸੀਂ ਕਾਹਦੇ ਲਈ ਵਰਤੋਗੇ ਉਹਨੂੰ ਫਿਰ ਪੈਸਾ ਜਿਹੜਾ ਤੁਸੀਂ ਕਮਇਆ ਤੁਹਨੂੰਰਤੋ ਉਹਨੂੰ ਕੱਲੇ ਵਰਤੋਗੇ ਤੁਸੀਂ। ਮਿੱਠਾ ਖਾ ਨਹੀਂ ਸਕਦੇ। ਤੁਸੀਂ ਓਇਲੀ ਚੀਜ਼ ਨਹੀਂ ਖਾ ਸਕਦੇ ਤੁਸੀਂ ਕੁੱਝ ਹੋ ਹੋਰ ਕੁੱਛ ਨਹੀਂ ਖਾ ਸਕਦੇ ਤੇ ਕਾਹ ਦੇ ਵਾਸਤੇ ਤੁਸੀਂ ਪੈਸ ਕਮਾਇਆ ਸਰੀਰ ਖਰਾਬ ਕਰ ਲਿਆ ਆਪਣਾ। ਤੇ ਇਸ ਕਰਕੇ ਇਹ ਨੀ ਕਿ ਅਗਰ ਤੁਸੀਂ ਪੈਸਾ ਕੰਮ ਸੌ ਰੁਪਏ ਕਮਾੋ, ਸੌ ਰੁਪਏ ਦੇ ਹਿਸਾਬ ਨਾਲ ਘੱਟੋ -ਘੱਟ ਪੰਜਾਹ ਰੁਪਏ ਆਪਣੇ ਸਰੀਰ ਤੇ ਆ ਵਾਸਤੇ ਖ ਖਰਚ ਕਰੋ। ਹਾਂ, ਵਧੀਆ ਡਾਇਟ ਲਓ, ਨਾਲੇ ਜਿੰਮ ਜਾਓ ਵਧੀਆ। ਕਸਰਤ ਕਰੋ, ਐਕਸਰਸਾਈਜ਼ ਕਰੋ ਵਧੀਆ। ਖਾਣ -ਪੀਣ ਵਧੀਆ ਰੱਖੋ। ਇਹ ਜਿਹੜੀ ਬਾਹਰ ਦੀ ਚੀਜ਼ਾਂ ਨੇ ਜਿਹੜੇ ਜੰਕ ਫੂਡ ਨੇ ਜਾਂ ਕੁੱਝ ਹੋਰ ਨੇ ਇਹਨਾਂ ਤੋਂ ਬਚੋ। ਨਾਲੇ ਖੇਡੋ- ਕੁਦੋ ਆਪਣਾ ਅ ਫਿਜ਼ਕਲੀ ਕੰਮ ਕਰੋ।
ਤੁਸੀਂ ਹਾਂਜੀ, ਤੁਸੀਂ ਇਹ ਸੋਚ ਲਓ ਕਿ ਪਹਿਲੇ ਟਾਈਮ ਦੇ ਬੱਚੇ ਹੁੰਦੇ ਸੀ ਜਿਵੇਂ, ਬਜ਼ੁਰਗ ਜਿਵੇਂ ਲੋਕ ਕਿਵੇਂ ਬਜ਼ੁਰਗ-ਬਜ਼ੁਰਗ ਹੁੰਦੇ ਨੇ ਇਨੇ ਨੇ। ਉਹ ਕਿਵੇਂ ਇਹਨਾਂ ਦਾ ਫਿੱਟ ਸਰੀਰ ਹੁੰਦਾ ਕਿਵੇਂ ਬਾਜ ਦੌੜ ਲੈਂਦੇ ਨੇ ਅੱਜ ਕੱਲ੍ਹ ਦੇ ਬੱਚਿਆਂ ਤੁਸੀਂ ਭਜਾ ਲਓ। ਮਾੜ ਜਾ ਨੀ ਭੱਜਣਗੇ ਜੇ।
ਬਿਲਕੁਲ ਜੀ ਸਾਹ ਚੜ ਜਾਂਦਾ ਉਹਨਾਂ ਨੂੰ।
ਹਾਂਜੀ।
ਹੂ, ਬਿਲਕੁਲ, ਅੱਜ ਕੱਲ ਤੇ ਬਸ ਜਿਹੜ ਸ਼ਹਿਰਾਂ ਚ' ਖਾਣ ਨੂੰ ਮਿਲਦਾ ਹੈਗਾ, ਉਹ ਕੀ ਸਭ ਮਿਲਾਵਟੀ ਚੀਜ਼ਾਂ ਨੇ ਦੁਧ ਆਰਾ ਉਹ ਮਿਲਾਵਟੀ। ਕਿ ਹੋਰ ਹੈ ਉਹ ਮਿਲਾਵਟੀ। ਜ- ਜਿਹੜੇ ਫਲ- ਫਰੂਟ, ਸਾਗ -ਸਬਜ਼ੀ ਆ ਰਹੇ ਨੇ ਉਹ ਸਭ ਮਿਲਾਵਟੀ। ਤੇ ਬੰਦਾ ਖਾਏ ਤੇ ਖਾਏ ਕਿ ਜਿਹੜੇ ਮਿਲਾਵਟ ਕਰ ਰਹੇ ਨੇ ਉਹਨਾਂ ਨੂੰ ਵੀ ਇਹ ਨਹੀਂ ਦਿਖਦਾ ਯਾਰ ਅੱਜ ਅਸੀਂ ਅੱਜ ਮਿਲਾਵਟ ਕਰਕੇ ਵੇਚ ਰਹੇ ਹਾਂ ਜਿਹੜਾ ਪੈਸਾ ਕੰਮ ਰਹੇ ਹਾ ਉਹ ਸਾਡੇ ਬੱਚਿਆਂ ਵਾਸਤੇ ਥੋੜ੍ਹੇ ਸੁਖੀ ਹੋਵੇਗਾ, ਪਤਾ ਨੀ ਉਹਦੇ ਕਿਸ ਇਸ ਤਰ੍ਹਾਂ ਉਹ ਵੀ ਇਸ ਤਰ੍ਹਾਂ ਹੀ ਜ਼ਹਿਰ ਖਾਣਗੇ ਫਿਰ ਉਹਨਾਂ ਦੇ ਬੱਚੇ ਵਾਸਤੇ ਕੋਈ ਅੱਗੇ ਦੂਸਰਾ ਕੋਈ ਕੰਮ ਕਰ ਰਿਹਾ ਹੋਵੇਗਾ। ਏ ਅਸੀਂ ਏ ਸੋਚਦੇ ਹਾਂ ਅਸੀਂ ਆਪਨੇ ਵਾਸਤੇ ਚੰਗਾ ਕਰੇਂਗੇ, ਤੇ ਦੂਜੇ ਵਾਸਤੇ ਵੀ ਭਲਾ ਹੀ ਹੋਗਾ, ਹੈਨਾ। ਤੇ ਜੇੜੇ ਏ ਸੋਚਦੇ ਨੇ ਕਿ ਅਸੀਂ ਆਪਣੇ ਲਈ ਭਲਾ ਕਰੀਏ ਦੂਜੇ ਲਈ ਮਾੜਾ ਕਰੀਏ ਤੇ ਏਹ ਨਾ ਸੋਚੋ ਕਿ ਅਸੀਂ ਦੂਜੇ ਲਈ ਮਾੜਾ ਕਰ ਰਏ, ਓਹ ਸਮਝ ਲੋ ਕਿ ਅਸੀਂ ਆਪਣੇ ਲਈ ਈ ਮਾੜਾ ਕਰ ਰਏ ਹਾਂ।
ਹਾਂਜੀ-ਹਾਂਜੀ, ਬੁਰਾ ਕਿਸੇ ਦਾ ਕਰਕੇ ਤੇ ਬੁਰਾ ਮੈ ਈ ਬਨਾਐ
ਦੂਜੇ ਦਾ ਮਾੜਾ ਹੋ ਗਿਆ ਤੇ ਏ ਸਾਨੂੰ ਸੁ ਸੁੱਖ ਮਿਲ ਗਿਆ ਇਸ ਤਰ੍ਹਾਂ ਨੀ ਹੁੰਦਾ, ਜ ਕਿਸੇ ਦੇ ਨਾਲ ਮਾੜਾ ਕਰੋਗੇ ਤੇ ਮਾੜਾ ਹੀ ਮਿਲੇਗਾ।
ਹਾਂਜੀ- ਹਾਂਜੀ। -ਹਾਂਜੀ।
ਹੋਰ ਸੁਣਾ ਜੀ ਕਿਤੇ ਕੇਹੜੀ ਜਗ੍ਹਾ ਤੋਂ ਬੋਲਦੇ, ਆਪ ਜੀ?
ਬਸ ਏਹ ਕੈਹੰਦੇ ਕਿ ਬੱਚਿਆਂ ਨੂੰ ਬਾਹਰ ਵੀ ਭੇਜਣਾ ਚਾਹੀਦੈ ਤੇ ਘਰ ਵੀ ਖੇਲਣ ਦੇਣਾ ਚਾਹੀਦੈ। ਹਮ ਚਲੋ ਠੀਕ ਏ ਵੀਰ ਜੀ, ਤੁਹਾਨੇ ਨਾਲ ਗੱਲ ਕਰਕੇ ਅੱਛਾ ਲੱਗਿਆ, ਸਤਿ ਸ੍ਰੀ ਕਾਲ ਜੀ।
ਧੰਨਵਾਦ, ਤੁਹਾਡਾ।
ਹਾਂਜੀ, ਠੀਕ ਹੈ ਵੀਰ ਜੀ। ਓਕੇ ਜੀ, ਸਤਿ ਸ਼੍ਰੀ ਕਾਲ ਜੀ।